ਸਤਿ ਸ਼੍ਰੀ ਅਕਾਲ ਭਾਜੀ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
ਹੋਰ ਕਿਵੇਂ ਓ ਜੀ?
ਵਧੀਆ ਬਾਈ ਤੁਸੀਂ ਸੁਣਾਓ ਵਾਇਫ ਵੀ ਠੀਕ ਐ ਜੀ ਤੁਸੀਂ ਸੁਣਾਓ?
ਵਧੀਆ ਜੀ ਕਿਰਪਾ ਜੀ ਮਹਾਰਾਜ ਵਾਹਿਗੁਰੂ ਜੀ ਦੀ।
ਹਾਂ, ਚੱਲੋ ਵਾਹਿਗੁਰੂ ਜੀ ਕਿਰਪਾ ਰੱਖੇ ਸਾਰਿਆਂ ਤੇ ਭਾਜੀ।
ਹਾਂਜੀ ਹਾਂਜੀ, ਹੋਰ ਭਾਜੀ। ਗਰਮੀ ਦੇ ਬਾਰੇ ਤੁਸੀਂ ਕੀ ਦੱਸੋ ਕਿ ਜੀ ਗਰਮੀ 'ਚ ਕਿੱਦਾਂ ਦਾ ਮਾਹੌਲ ਐ ਤੁਸੀਂ ਕਿੱਦਾਂ ਮਤਲਬ ਫੀਲ ਕਰ ਰਹੇ ਹੋ ਕੁਛ
ਗਰਮੀ ਆ ਕੱਲ ਬਾਰਿਸ਼ ਹੋ ਗਈ ਸੀ ਰਾਤੀ ਠੀਕ ਸੀ ਆ ਪਰ ਅੱਜ ਜਦੋਂ ਹਵਾ ਚਲਦੀ ਸੀ ਠੀਕ ਰਹਿੰਦਾ ਸੀ ਜਾਂ ਜੋ ਹਵਾ ਬੰਦ ਹੁੰਦੀ ਸੀ ਘਬਰਾ
ਹਾਂਜੀ ਹਾਂਜੀ, ਤੇ ਜਿਵੇਂ ਮੰਨ ਲਓ ਭਾਜੀ ਹੁਣ ਗਰਮੀ ਆ।
ਹਾਂਜੀ,
ਠੀਕ ਐ ਜੀ ਕੁਛ ਬੰਦਿਆਂ ਦਾ ਕੰਮ ਇੱਦਾਂ ਹੁੰਦਾ ਕਿ ਗਰਮੀ ਚ ਧੁੱਪ ਚ ਬਾਹਰ ਰਹਿਣਾ ਪੈਂਦਾ।
ਹਾਂਜੀ-ਹਾਂਜੀ,
ਜਿਵੇਂ ਮੰਨ ਲਓ ਕਿ ਤੁਸੀਂ ਮਾਰਕੀਟਿੰਗ ਦਾ ਕੰਮ ਹੋ ਗਿਆ। ਕੁਛ ਬੰਦੇ ਸਪਲਾਈ ਵੀ ਦਿੰਦੇ ਨੇ। ਤੇ ਸਾਨੂੰ ਗਰਮੀ ਦੇ ਲਈ ਬੱਚਣ ਦੇ ਲਈ ਕੀ ਕੁਛ ਕਰਨਾ ਪਏਗਾ ਜਾਂ ਕੁ ਖਾਣਾ ਪਏਗਾ ਜਾਂ ਕਿੱਦਾਂ ਆਪਾਂ ਗਰਮੀ ਨਾਲ ਬਚ ਕੇ ਕੰਮ ਕਰ ਸਕੀਏ ਕਿਉਂਕਿ ਕਾਰੋਬਾਰ ਤੇ ਆਪਾਂ ਕਰਨਾ ਈ ਆ ਨਾ ਜੀ।
ਹਾਂਜੀ-ਹਾਂਜੀ, ਪਹਿਲੋਂ ਹੀ ਕਰਨੇ ਮੈਂ ਹਾਂਜੀ
ਹਾਂਜੀ, ਤੇ ਉਹਦੇ ਲਈ ਸਾਨੂੰ ਕੁਛ ਦੱਸ ਸਕਦੇ ਓ ਕਿ ਅਸੀਂ ਜਿਵੇਂ ਗਰਮੀ ਨੂੰ ਤੋਂ ਕਿੱਦਾਂ ਬਚ ਸਕਦੇ ਆ ਆਪਣੇ ਆਪ ਨੂੰ ਬਚਾ ਸਕ
ਭਾਜੀ ਪਹਿਲੀ ਗੱਲ ਤਾਂ ਦੇਖੋ ਜੀ ਜਿਹੜਾ ਹਾਂ ਮੈਂ ਤੁਹਾਡੀ ਗੱਲ ਸਮਝ ਭਾਜੀ ਬਿਲਕੁਲ ਸਹੀ ਕਹਿੰਦੇ ਤੁਸੀਂ। ਭਾਜੀ ਜਿਹੜਾ ਬੰਦਾ ਤੁਸੀਂ ਕਹਿੰਦੇ ਵੀ ਰੋਡ ਤੇ ਰੋਡ ਤੇ ਕੰਮ ਕਰਨਾ ਜਾ ਕੇ ਉਹਨੂੰ ਭਾਈ ਸਵੇਰੇ ਉੱਠ ਕੇ ਨਾ ਆਪਣਾ ਨੋਰਮਲ ਨਾਸ਼ਤਾ ਕਰਨਾ ਚਾਹੀਦਾ ਆਪਾਂ ਨੂੰ ਠੰਡੀ ਚੀਜ਼ ਖਾਣੀ ਖਾਵੇ ਵੀ ਐ ਠੀਕ ਨਾਸ਼ਤਾ ਕਰੇ ਫੇਰ ਆਪਣੇ ਨਾਲ ਪਾਣੀ ਦੀ ਬੋਤਲ ਰੱਖਣੀ ਚਾਹੀਦੀ ਐ ਹੁਣ ਡੇਢ ਕੁ ਲੀਟਰ ਦੀ।
ਹਾਂਜੀ-ਹਾਂਜੀ,
ਹਾਂਜੀ, ਉਹਦੇ ਵਿੱਚ ਡੇਢ ਡੇਢ ਪਾਣੀ ਰੱਖਣਾ ਉਹਦੇ ਵਿੱਚ ਸਿਰਫ ਇੱਕ ਕੰਮ ਕਰਨਾ ਜਦੋਂ ਮਿੱਠਾ ਮੁੱਠਾ ਲੂਣ ਪਾਣ ਦੀ। ਕੋਈ ਲੋੜ ਨਹੀਂ ਹੈਗੀ ਨਿੰਬੂ ਨਿਚੋੜੇ ਉਹਦੇ ਵਿੱਚ।
ਹਾਂਜੀ-ਹਾਂਜੀ,
ਨਿੰਮੂ ਨਿਚੋੜ ਕੇ ਰੱਖੇ ਕੋਲ ਆਪਣੇ ਬੈਗ ਦੇ ਵਿੱਚ। ਕੈਟਰੀ ਸਮਾਨ ਸਮੂਨ ਰੱਖਿਆ ਹੁੰਦਾ ਨਾ ਉਹਨਾਂ ਨੇ ਆਪਣਾ ਮਤਲਬ ਸਪਲਾਈ ਕਰਨ ਵਾਸਤੇ ਰੱਖਣਾ ਚਾਹੀਦਾ ਕੋਲ ਉਹਨੂੰ ਦੋ ਚਾਰ ਨਿੰਬੂ ਵੀ ਰੱਖਣੀ ਚਾਹੀ ਰੱਖੇ ਆਪਣੇ ਨਾਲ ਰੱਖ ਰੱਖ ਰੱਖ ਲਵੇ
ਫੇਰ ਦੇਖੋ ਜੀ ਉਹਨੂੰ ਉਹ ਰੂਟ ਕਦੋਂ ਲੈਣਾ ਚਾਹੀਦਾ ਆ ਜਿੱਥੇ ਰਸਤੇ ਦੇ ਵਿੱਚ ਕੁਝ ਨਾ ਕੋਈ ਵ੍ਰਿਸ਼ ਹੈਗਾ।
ਕੋਈ ਵਿ੍ਰਕਸ਼ ਆਂਦੇ ਆ ਹਾਂਜੀ ਹਾਂਜੀ। ਰੱਬ ਨਾ ਕਰੇ ਬੰਦਾ ਗਰਮੀ 'ਚ ਜਾ ਰਿਹਾ ਧੁੱ ਧੱਪੇ ਜਾ ਰਹੇ ਆ ਬੰਦੇ ਨੂੰ ਘਬਰਾਟ ਹੋ ਜਾਵੇ ਕੋਈ ਗੱਲਬਾਤ ਹੋ ਜਾਏ। ਬੰਦਾ ਬ੍ਰਿਖਸ਼ ਥੱਲੇ ਖੜਾ ਹੋ ਸਕਦਾ।
ਹਾਂਜੀ ਅੱਛਾ ਵੀ ਪਹਿਲੀ ਗੱਲ ਤਾਂ ਜੀ ਅੱਜ ਕੱਲ੍ਹ ਦੇਖੋ ਬ੍ਰਿਕਸ਼ ਤਾਂ ਹੈ ਹੀ ਨਹੀਂ ਜੀ। ਬਹੁਤ ਘੱਟ ਨੇ ਕਿਉਂਕਿ ਜਨਸੰਖਿਆ ਵਧਣ ਦੇ ਕਾਰਨ ਉਹ ਆਪਣਾ ਲੋਕੀ ਕੀ ਕਰਦੇ ਨੇ। ਕੋਈ ਖੇਤਾਂ 'ਚੋਂ ਕਲੋਨੀ ਕੱਢਦਾ ਪਿਆ ਕੋਈ ਕਿੱਧਰੋਂ ਉਹ ਤਾਂ ਜੀ ਬਹੁਤ ਘੱਟ ਹੋ ਗਏ ਹੁਣ ਤੇ ਸਾਨੂੰ ਤੁਹਾਡੀ ਇਹੀ ਗੱਲ ਬਹੁਤ ਅੱਛੀ ਲੱਗੀ ਕਿ ਸਾਨੂੰ ਨਿੰਬੂ ਨਿਚੋੜ ਕੇ ਰੱਖਣਾ ਚਾਹੀਦਾ। ਹਾਂਜੀ ਜਿਵੇਂ ਮੰਨ ਲਓ ਕਿ ਅਹ ਦਹੀਂ ਬਹੁਤ ਠੰਡੀ ਹੁੰਦੀ ਹੈ ਜੀ ਤੇ ਸਾਨੂੰ ਹਾਂਜੀ ਜਿਵੇਂ ਮੰਨ ਲਓ ਕਿ ਆਪਾਂ ਜਿਵੇਂ ਹੀ ਲੰਚ ਕਰਨ ਲੱਗੇਿਆ ਦੁਪਹਿਰ ਦਾ ਖਾਣਾ ਖਾਣ ਲੱਗ ਤੇ ਸਾਨੂੰ ਨਾਲ ਦਹੀਂ ਖਾਣੀ ਚਾਹੀਦੀ ਹੈ। ਔਰ ਹਾਂਜੀ ਹੋ ਸਕੇ। ਉਹ ਇੱਕ ਫਰੂਟ ਹੁੰਦਾ ਜੀ ਉਹਨੂੰ ਬੋਲਦੇ ਨੇ ਜੀ। ਉਹ ਕਿਆ ਬੋਲਦੇ ਉਹਨੂੰ ਨਾ ਉਹ ਬੇਲ ਪੱਥਰੀ
ਅੱਛਾ ਜੀ ਫੇਰ ਤੇ ਹਾਂਜੀ।
ਹਾਂਜੀ ਵੇਲ ਪੱਥਰ ਜਿਹਾ ਹੁੰਦਾ ਹੈ ਜੀ ਉਹਦਾ ਜੂਸ ਪੀਨਾ ਉਹਦੇ ਜੂਸ ਪੀਨਾ ਵੀ ਬਹੁਤ ਮਤਲਬ ਕਿ ਗਰਮੀ ਨਹੀਂ ਲੱਗਦੀ ਮਤਲਬ ਗਰਮੀ ਨਾਏ ਹੈ ਜੀ। ਇਨਸਾਨ ਨੂੰ ਗਰਮੀ ਅੰਦਰੋਂ ਅੰਦਰ ਹੀ ਅੰਦਰੋਂ ਅੰਦਰ ਗਰਮੀ ਜਿੰਨੀ ਇਨਸਾਨ ਦੀ ਹੁੰਦੀ ਆ। ਬੰਦਾ ਬਿਮਾਰ ਵੀ ਪੈ ਜਾਂਦਾ ਜਾਂ ਚੱਕਰ ਆ ਕੇ ਬੇਹਸ਼ ਹੋ ਜਾਂਦਾ।
ਹਾਂਜੀ- ਹਾਂਜੀ
ਤੇ ਬੰਦੇ ਨੂੰ ਜਿਵੇਂ ਮੰਨ ਲਓ ਕਿ ਟਾਵਲ ਵਗੈਰਾ ਗਿੱਲਾ ਕਰਕੇ ਆਪਣੇ ਸਿਰ ਤੇ ਰੱਖ ਲਏ।
ਹਾਂਜੀ -ਹਾਂਜੀ -ਹਾਂਜੀ ਨਹੀਂ ਮੁੰਡੇ ਰੱਖਦੇ ਆ ਮੁੰਡੇ ਜਿੱਦਾਂ ਹੁੰਦੇ ਨੇ ਸਾਫ਼ੇ ਰੱਖੇ ਹੁੰਦੇ ਆਪਣੇ ਕੋਲ ਜਿੱਦ ਪੰਜਾਬ ਦੇ ਸਾਫ਼ੇ ਬਰੀਕ ਛਿੱਟੇ ਸਾਫੇ ਨਾਲ ਕੋਈ ਵੀ ਸਾਫ਼ਾ ਹੁੰਦਾ ਉਹਨਾਂ ਕੋਲ ਉਹ ਹਮੇਸ਼ਾ ਹੀ ਜਦੋਂ ਠੰਡੇ ਪਾਣੀ ਨਾਲ ਮਤਲਬ ਕਰਕੇ ਨਾ ਗਿੱਲਾ ਕਰਕੇ ਨਿਚੋੜ ਕੇ ਹਮੇਸ਼ਾ ਹੀ ਆਪਣੇ ਸਿਰ ਦੇ ਲਾਗੇ ਤੇ ਆਪਣੀ ਛਾਤੀ ਨੂੰ ਢੱਕ ਕੇ ਰੱਖਦੇ ਬਈ।
ਔਰ
ਮੋਟਰਸਾਈਕਲ ਜਾਣਾ ਫਿਰ ਹਵਾ ਪੈਂਦੀ ਨਾ ਗਰਮ ਹਵਾ ਪੈਂਦੀ ਉਹ ਠੰਡੀ ਲੱਗਦੀ ਬੰਦੇ ਨੂੰ
ਹਾਂਜੀ ਔਰ ਜਿਵੇਂ ਮੰਨ ਲਓ ਕਿ ਆਪਾਂ ਕੰਮ ਤੋਂ ਬਿਨਾਂ ਤੇ ਰਹਿ ਨਹੀਂ ਸਕਦੀ ਜੀ ਕੰਮ ਤੇ ਸਾਨੂੰ ਕਰਨਾ ਹੀ ਹੈ ਜੀ।
ਭਾਜੀ ਕੰਮ ਕਰਾਂਗੇ ਫੇਰ ਬੱਚੇ ਫੈਮਿਲੀ ਆਪਣੇ ਜੋ ਕਰਨਾ ਘਰ ਦਾ ਵੀ ਉਸਤ ਤੋਂ ਇਲਾਵਾ ਕੰਮ ਹੋ ਹੀ ਨ ਸਕਦਾ ਹਾਂਜੀ ਪਹਿਲੋ ਕੰਮ ਆ ਜੀ ਉਤੋਂ ਇਲਾਵਾ ਬਾਦ ਸਭ ਕੁਛ ਹੋਰ ਕੰਮ ਬਾਅਦ 'ਚ
ਹਾਂਜੀ -ਹਾਂਜੀ ਸਾਨੂੰ ਭਾਜੀ ਮਤਲਬ ਕਿ ਹੋਰਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਜਿਵੇਂ ਪਰਨਾ ਲੈ ਕੇ ਜਾਣਾ ਚਾਹੀਦਾ ਸਿਰ ਤੇ ਨਿੰਬੂ ਜਿਵੇਂ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ। ਹੁਣ ਤਾਂ ਚਲੋ ਜੁਲਾਈ ਚੱਲ ਗਿਆ ਹੁਣ ਬਰਸਾਤੀ ਮੌਸਮ ਹੈ
ਹਾਂਜੀ ਹਾਂਜੀ
ਹਾਂਜੀ ਤੇ ਹੁਣ ਜਦੋਂ ਧੁੱਪ ਵਗੈਰਾ ਕੁਛ ਹੋਏਗੀ ਕਿਉਂਕਿ ਸਵੇਰੇ ਹੀ ਧੁੱਪ ਨਿਕਲ ਜਾਂਦੀ ਹੈ।
ਹਾਂਜੀ -ਹਾਂਜੀ
ਅਤੇ ਮੈਂ ਤੁਹਾਡੀ ਇਹ ਜਿਵੇਂ ਤੁਸੀਂ ਕਿਹਾ ਕਿ ਬੋਟਲ 'ਚ ਸਿਰਫ ਨਿੰਬੂ- ਨਿੰਬੂ ਨਿਚੋੜ ਕੇ ਉਹ ਪੀਨਾ ਨਾਲ ਲੂ ਨਹੀਂ ਲੱਗਦੀ।
ਹਾਂਜੀ -ਹਾਂਜੀ
ਬਿਲਕੁਲ ਉਹ ਵੀ ਅਸੀਂ ਕਰਕੇ ਦੇਖਾਂਗੇ ਹੋਰ ਮੈਂ ਹੋਰਾਂ ਨੂੰ ਵੀ ਦੱਸਾਂਗਾ ਕਿਉਂਕਿ ਦੇਖੋ ਜੀ ਸਭ ਆਪਣੇ ਵਰਗੇ ਨੇ ਤੇ ਜਿਹੜਾ ਸਾਨੂੰ ਕਿਸੇ ਕੋਲ ਸਿੱਖ ਜਾਂ ਬੈਨੀਫਿਟ ਜਾਂ ਕੁਛ ਮਿਲਦਾ ਨਾ ਉਹ ਸਾਨੂੰ ਅੱਗੇ ਸ਼ੇਅਰ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਕਿਸੇ ਦੂਸਰੇ ਦਾ ਭਲਾ ਹੋ ਸਕੇ ਨੁਕਸਾਨ ਨਾ ਹੋਏ ਮੰਨ ਲਓ ਕਿ ਉਹਨੂੰ ਉਹਦਾ ਕੰਮ ਹੈ ਉਹਨੂੰ ਚੱਕਰ ਵਗੈਰਾ ਕੁਛ ਆਉਂਦੇ ਨੇ ਤੇ ਉਹ ਹੋ ਸਕੇ ਕਿ ਬਾਹਰੋਂ ਹੀ ਇੱਕ ਨਿੰਬੂ ਪਾਣੀ ਦੇ ਨਾਲ ਨਛੋੜ ਕੇ ਲੈ ਸਕੇ ਤੇ ਜੀਵੇ ਭਾਜੀ ਹਾਂਜੀ ਹਾਂਜੀ ਦੱਸੋ ਜੀ
ਮ ਇੱਕ ਕੰਮ ਬੰਦੇ ਨੂੰ ਹੋਰ ਜ਼ਰੂਰੀ ਕਰਨਾ ਚਾਹੀਦਾ ਹੈਗਾ ਜਦੋਂ ਬੰਦੇ ਨੂੰ ਪਤਾ ਹੁੰਦਾ ਹਦਾ ਐ ਕਹਿਣ ਦਾ ਮਤਲਬ ਕਿਸੇ ਨੂੰ ਬੀ ਪੀ ਦੀ ਹ ਪ੍ਰੋਬਲਮ ਲਾਓ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਲਾ ਲਓ ਬੰਦੇ ਨੂੰ ਆਪਣੀ ਮਤਲਬ ਚੀਜ਼ ਬਾਰੇ ਪਤਾ ਹੁੰਦਾ ਹੈ
ਹਾਂਜੀ ਹਾਂਜੀ
ਉਹ ਬੰਦੇ ਨੂੰ ਕਹਿਣਦਾ ਮਤਲਬ ਜੇ ਇਸ ਬੰਦੇ ਨੂੰ ਲ ਲੋਓ ਸ਼ੂਗਰ ਏ ਠੀਕ ਨੀ ਠੀਕ ਉਹ ਬੰਦੇ ਨੂੰ ਕਹਿ ਨਾ ਮਤਲਬ ਸਵੇਰੇ ਚਕੁੰਦਰ ਦਾ ਜੂਸ ਪੀਵੇ
ਹੂੰ
ਠੀਕ ਠੀਕ ਤੇ ਇੱਕ ਆਪਣਾ ਬੰਦਾ ਬਣਦਾ ਹੁੰਦਾ ਕੁ ਪਾਣੀ ਬਣਾ ਕੇ ਨਾ ਉਹਦਾ ਕਿਸ਼ਤੀ ਦਾ ਪਾਣੀ ਹੁੰਦਾ ਆ ਆਪਣਾ ਇਹ ਆਪਾਂ ਆ ਗ ਆ ਯਾਰ ਕਿਸ਼ ਤਰ੍ਹਾਂ ਦਾ ਪਾਣੀ ਹੁੰਦਾ ਵ ਕਲੋਂਜੀ ਤੇ ਮੇਥੀ ਦਾ ਪਾਣੀ ਨਾ ਰਾਤ ਨੂੰ ਡਬੋ ਲਵੇ ਸਵੇਰੇ ਪੀ ਲਵੇ ਸ਼ੂਗਰ ਵਾਲਾ ਬੰਦਾ ਉਹਨੂੰ ਸ਼ੂਗਰ ਕੰਟਰੋਲ ਰਹਿੰਦੀ ਬੰਦੇ ਦੀ ਠੀਕ ਹੈ ਜੀ ਸਵੇਰੇ ਆਪਣਾ ਨਾਸ਼ਤਾ ਕਰੇ ਥੋੜ੍ਹੀ ਦੇਰ ਜਿੰਦਾ ਕਰਨਾ ਦਸ ਅੱਧੇ ਘੰਟੇ ਬਾਅਦ ਪੰਦਰਾਂ ਮਿੰਟਾਂ ਬਾਅਦ ਰੋਟੀ ਪਾਣੀ ਖਾਵੇ ਉਸ ਤੋਂ ਬਾਅਦ ਪੰਦਰਾਂ ਮਿੰਟਾਂ ਬਾਅਦ ਸ਼ੂਗਰ ਦੀ ਗੋਲੀ ਖਾ ਲਵੇ ਠੀਕ ਹੈੀ ਠੀਕ ਹਾਂਜੀ ਤੇ ਖਾ ਕੇ ਆਪਾਂ ਘਰ ਫੇਰ ਉਹ ਰੂਟੀਨ ਦੇ ਨਾਲ ਬੰਦੇ ਨੂੰ ਤੁਰਣਾ ਚਾਹੀਦਾ ਆਪਣੀ ਮਤਲਬ ਸਿਹਤ ਦੇ ਹਿਸਾਬ ਨਾਲ ਠੀਕ ਨ ਠੀਕ
ਭਾਜੀ ਬੀ ਪੀ ਦੀ ਗੱਲ ਕਰਦੇ ਪਏ ਸੀ ਵਿੱਚ ਬੀ ਪੀ ਵੀ ਬੋਲਿਆ ਤੁਸੀਂ ਤਾਂ ਮੈਨੂੰ ਬੀ ਪੀ ਦੇ ਬਾਰੇ ਕੁਛ ਦੱਸ ਸਕਦੇ ਹੋ ਕਿ ਜਿਵੇਂ ਨਮਕ ਖਾ ਨਾਲ ਬੀ ਪੀ ਕਈਆਂ ਦਾ ਵੱਧ ਜਾਂਦਾ ਹੈ ਜਾਂ ਕੁਛ ਓਇਲੀ ਖਾਣ ਨਾਲ ਕਈਆਂ ਦਾ ਵੱਧ ਜਾਂਦਾ ਜਾਂ ਘੱਟ ਜਾਂਦਾ ਹਨਾ ਜੀ
ਭਾਜੀ ਵੀ ਪੀ ਦੱਸੋ ਆ ਗੱਲ ਕੀ ਆ ਆਪਾਂ ਸਿੱਧੀ ਗੱਲ ਕਰਦੇ ਹਾਂ ਕਿਸੇ ਦਾ ਹੈਗਾ ਵੱਧਦਾ ਕਿਸੇ ਦਾ ਹੁੰਦਾ ਘੱਟਦਾ ਜੀ ਸਿੱਧੀ ਗੱਲ ਹੈ ਤੇ ਆਪਾਂ ਨੂੰ ਬਾਹਰ ਲਿਆ ਕੋਈ ਵੀ ਫਾਸਟ ਫੂਡ ਜਿਦਾ ਸਮੋਸਾ ਕੀ ਚੂਰ ਹੀਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ ਹਨ
ਹਾਂਜੀ-ਹਾਂਜੀ-ਹਾਂਜੀ, ਇਹ ਤਾਂ ਦੇਖੋ ਨੁਕਸਾਨਦਾ-
ਹਾਂਜੀ।
ਏ ਫਾਸਟ ਫੂਡ ਵਗੈਰਾ ਤੇ ਅੱਜ ਕੱਲ੍ਹ ਦੇ ਬਹੁਤ ਲੋਕ
ਭਾਜੀ ਪੇਟ ਚ ਪ੍ਰੋਬਲਮ ਕਰਨੀ ਪੇਟ ਪੇਟ ਚ ਪ੍ਰੋਬਲਮ ਹੋ ਗਈ ਪੇਟ ਪੇਟ ਦੀ ਪ੍ਰੋਬਲਮ ਸਾਰੀਆਂ ਪ੍ਰੋਬਲਮ ਸਟਾਰਟ ਹੋ ਜਾਂਦੀਆਂ ਜੀ, ਬੀ ਪੀ ਦੀ ਸ਼ੂਗਰ, ਦੀ ਸ਼ੂਗਰ ਦੀ ਹੋ ਜਾਂਦੀ ਲੀਵਰ।
ਕੋਈ ਆਪਾਂ ਜੇ ਸਹੀ ਚੀਜ਼ ਨਹੀਂ ਖਾਵਾਂਗੇ, ਉਹ ਸਹੀ ਨਹੀਂ ਪਚੇਗੀ।
ਹਾਂਜੀ-ਹਾਂਜੀ-ਹਾਂਜੀ, ਹਾਂ ਜੇ ਬੰਦੇ ਨੂੰ ਬੀ ਪੀ ਦੀ ਪ੍ਰੋਬਲਮ ਹੁੰਦੀ ਨਾ ਭਾਜੀ ਉਹਨੂੰ ਕਦੀ ਵੀ ਸਵੇਰੇ ਉੱਠ ਕੇ, ਮਤਲਬ ਤਲੀ ਹੋਈ ਪਰੋਟ ਲੁਕੀ ਪ੍ਰੋਠੀ ਖਾਂਦੇ ਆ, ਚਾਹ ਦੇ ਨਾਲ, ਉਹਨੂੰ ਕਦੇ ਵੀ ਚਾਹ ਨਾਲ ਪਰੋਠੀ ਨਹੀਂ ਖਾਣੀ ਚਾਹੀਦੀ ਭਾਜੀ।
ਪਰ, ਭਾਅਜੀ ਅੱਜ ਕੱਲ੍ਹ ਤੇ, ਬੰਦੇ ਜਾਂ ਕਿਸੇ ਨੂੰ ਵੀ ਕੁਛ ਲਾ ਲਓ, ਮੰਨਦੇ ਨਹੀਂ, ਹੁਣ ਅੱਜ ਕੱਲ ਦਿਆਂ ਦੀ ਸੋਚ ਇਹ ਹੈ ਜੀ, ਕੁੱਛ ਨਹੀਂ ਹੁੰਦਾ। ਮੰਨ ਲਓ ਕਿਸੇ ਨੂੰ ਸ਼ੂਗਰ ਹੈ, ਉਹਨੂੰ ਬੋਲ ਨਾਲੇ ਬਈ ਮਿੱਠਾ ਨਾ ਖਾ। ਉਹ ਪਤਾ ਕਿਆ ਬੋਲਦੇ ਨੇ, ਥੋੜ੍ਹਾ ਜਿਹਾ ਖਾ ਲੀ। ਥੋੜਾ ਜਿਹਾ ਖਾਣ ਨਾਲ ਕੁਛ ਨਹੀਂ ਹੁੰਦਾ ਲੇਕਿਨ ਉਹ ਸਰੀਰ ਨੂੰ ਥੋੜਾ ਜਾਹਾ ਬਹੁਤ ਜਿਆਦਾ ਨੁਕਸਾਨ ਹੁੰ
ਭਾਜੀ
ਥੋੜ੍ਹੀ ਚੀਜ਼, ਥੋੜ੍ਹੀ ਚੀਜ਼ ਭਾਜੀ ਜ਼ਿਆਦਾ ਨੁਕਸਾਨ ਕਰਦੀ ਹੈ, ਪਰ ਕਰਦੀ ਲੇਟ ਹੈ।
ਭਾਜੀ, ਗੱਲ ਕੀ ਹੁਣ, ਥੋੜੀ ਚੀਜ਼ ਆਪਾਂ ਸਪੋਜ਼ ਮੰਨੋ ਆਪਾਂ ਕੋਈ ਪ੍ਰੋਬਲਮ ਹੁਣ ਓਪਨ ਹੈਗੀ ਆ ਚੀਜ ਖਾ ਲੈਂਦੇ, ਥੋੜ੍ਹੀ ਜਹੀ ਨਾ ਅਪਣੁਂ
ਠੀਕ ਹੈ ਜੀ, ਥੋੜ੍ਹੀ ਜ ਹੈ ਜਦੋਂ ਅਸੀਂ ਕੰਮ ਤੇ ਨਿਕਲਣਾ, ਉਤੋ ਸਵੇਰੇ
ਹਾਂਜੀ।
ਧੁੱਪ ਹੋਣੀ ਆ, ਗਾਹਕ ਕੰਮ ਚੱਕਣਾ, ਸਮਾਨ ਚੱਕਣਾ, ਅੱਗੋ ਸਪਲਾਈ ਕਰਨ ਜਾਣਾ ਆ ਫੇਰ ਗਾਂਦ ਖਾਨਾ ਦੁਕਾਨ ਫਿਰ ਮੈੰ ਤਸਤੇ, ਗਰਮੀ ਆਣੀ, ਧੁੱਪ ਆਣੀ ਏ, ਉਹ ਚੀਜ਼ ਏ ਬਸ ਭਾਜੀ ਥੋੜੀ ਜਿਹੀ ਤ ਗਾਂਹ ਵਧਣੀ ਏ ਉਹ ਚੀਜ਼
ਬਿਲਕੁਲ-ਬਿਲਕੁਲ।
ਜਾਈਦਾ ਵੱਧ ਗਈ, ਕਿਤੇ ਹਵਾ-ਪਾਣੀ ਨਾਲ ਮਤਲਬ ਬ੍ਰਿਕਸ਼ ਨਾ ਲੱਭਿਆ ਕਿਤੇ, ਓਹਨੂੰ ਠੰਡੂ ਮਗ ਲਾਗੇ ਕੋਈ ਵੀ ਐਨ ਧੁੱਪ ਹੋਈ, ਫੇਰ ਉੱਥੇ ਕੀ ਕਰੂਗਾ ਬੰਦਾ। ਫੇਰ ਨੁਕਸਾਨ ਹਊਗਾ ਨਾ ਭਾਜੀ ਉਸਨੂੰ, ਹੁਂ।
ਤੁਸੀਂ ਕੋਈ ਵੀ ਚੀਜ਼ ਲਾ ਲਓ, ਥੋੜੀ-ਥੋੜੀ ਜੀ-ਜੀ, ਹਮੇਸ਼ਾ ਜ਼ਿਆਦਾ ਹੁੰਦੀ ਹੈ।
ਹਾਂਜੀ-ਹਾਂਜੀ। ਫਿਰ ਉੱਥੇ ਬੰਦੇ ਨੂੰ ਭਾਜੀ ਨਿਬ, ਉੱਥੇ ਭਾਜੀ ਬੰਦੇ ਨੂੰ ਨਾ ਸ਼ੂਗਰ ਹੋਵੇ, ਬੀ ਪੀ ਹੋ, ਕੁਛ ਵੀ ਹੋਵੇ ਆਪਣੇ ਬੰਦੇ ਨੂੰ, ਥੋੜੀ ਚੀਜ਼ ਮਤਲਬ ਜ਼ਿਆਦਾ ਚੀਜ਼ ਜਦੋਂ ਹੋ ਜਾਣੀ ਨਾ ਉੱਥੇ ਕੰਮ ਇੱਕ ਚੀਜ਼ ਆਣੀ ਭਾਜੀ, ਨਿੰਬੂ ਪਾਣੀ ਬਸ।
ਹਾਂਜੀ-ਹਾਂਜੀ, ਹਾਂਜੀ।
ਚੀਜ਼ ਆ ਭਾਜੀ, ਬੀ ਪੀ ਨੂੰ ਵੀ ਸੈਟ ਕਰਦਾ, ਸ਼ੂਗਰ ਨੂੰ ਵੀ ਸੈੱਟ ਕਰਦਾ, ਕਿਉੰਕਿ ਓਚ ਕੜਵਾਹਟ ਹੁੰਦੀ ਏ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਹਾਂਜੀ, ਬਾਕੀ ਕਈ ਕਹਿੰਦੇ ਦਹੀਂ, ਦਹੀਂ ਕਹਿੰਦੇ ਆ, ਦਹੀਂ ਵੀ ਬਹੁਤ, ਦਹੀਂ ਵੀ ਬਹੁਤ ਵਧੀਆ ਚੀਜ਼ ਆ।
ਹਾਂਜੀ-ਹਾਂਜੀ, ਦੇਖੋ ਇੱਕਧ ਅੱਜ-ਕੱਲ੍ਹ ਤਾਂ ਦੇਖੋ ਅ, ਮੈਂ ਤੇ ਇਹੀ ਕਵਾਂਗਾ ਕਿ ਸਾਨੂੰ ਘਰ ਫੇਰ ਆਪ ਖੱਟਾ ਜਮਾ ਕੇ, ਦਹੀ ਜਮਉਣੀ ਚਾਹੀਦੀ ਹੈ? ਕਿਉਂਕਿ ਅੱਜ-ਕੱਲ ਦੁਕਾਨਾਂ ਤੇ ਵੀ ਪਾਊਡਰ ਦੇ ਰਹੇ ਨੇ। ਪੌਡਰਲੇ ਦੁੱਧ ਆ, ਪੌਡਰ ਦਾ ਦੁੱਧ ਤਿਆਰ ਕਰਦੇ ਨੇ, ਔਰ ਉਹੀ ਦੁੱਧ ਦੀ ਦਹੀਂ, ਤੁਸੀਂ ਦੇਖ ਲਓ, ਦਹੀਂ ਵਗੈਰਾ ਸਭ ਬਣਾ ਦਿੰਦੇ ਹਨਾ ਜੀ, ਤੇ ਹੋ ਸਕੇ ਸਾਨੂੰ ਘਰ, ਜੋ ਜਿੰਨਾ, ਜਿਵੇਂ ਤੁਸੀਂ ਕਿਹਾ ਫਾਸਟ ਫੂਡ ਬਹੁਤ ਨੁਕਸਾਨ ਕਰਦੇ ਨੇ, ਏਦਾਂ ਹੀ ਸਾਨੂੰ ਘਰ ਖਾਣੀ ਚਾਹੀਦੀ ਜੀ ਚੀਜ਼ਾਂ।
ਹਾਂ ਬਾਈ, ਜੀ ਚੀਜ ਖਾਣੀ ਕੋਈ ਵੀ, ਸਭ ਘਰ ਖਾਓ। ਫਰੂਟ ਆ, ਜੂਸ ਆ, ਕੁਛ ਵੀ, ਇਹ ਤਾਂ ਮਸ਼ੀਨਾਂ ਘਰ ਚ ਹੁੰਦੀਆਂ ਹੈ। ਕਈ ਤੇ ਭਾਈ ਇੱਦਾਂ ਦੇ ਬੰਦੇ ਆ ਦਹੀਂ ਨੂੰ ਕਹਿ ਦਿੰਨਾ, ਮਤ ਨਹੀਂ ਪੇਸ਼ਟਮ ਹੁੰਦਾ ਨਾ ਉਹ ਉਹ ਜੀ ਦਹੀਂ ਦੇ ਵਿੱਚ ਪਾਣੀ ਪਾ ਕੇ ਉਹਨੂ ਹਿਲਾਈ ਜਾਂਦੇ ਹਿਲਾਈ ਜਾਂਦੇ ਹਿਲਾਈ ਜਾਂਦੇ ਆ ਹਿਲਾ ਕੇ ਏਦੇ ਈ ਪੀ ਜਾਂਦੇ ਆ ਬਾਕੀ ਉਹ ਉਹ ਜ਼ਿਆਦਾ ਬੈਨੀਫਿਟ ਦਾ, ਉਹ ਇੰਨਾ ਠੰਢ ਪਉਦਾ ਨਾ ਅੰਦਰ ਜਾ ਕੇ ਭਾਜੀ, ਬੰਦੇ ਇਨਸਰਾਨ ਦੇ, ਕੋਈ ਲਹਿਰਾ ਬਣਾਏ।
ਹ ਚਲੋ ਜੀ ਅੱਛੀ ਗੱਲ ਹੈ, ਤੁਹਾਡੇ ਨਾਲ ਗ ਤੇ ਬਹੁਤ ਅੱਛਾ ਲੱਗਿਆ ਜੀ।
ਹਾਂਜੀ-ਹਾਂਜੀ।
ਤੇ ਬਹੁਤ ਅੱਛੀ ਗੱਲ ਕੀਤੀ ਹੈ ਜ ਤੁਸੀਂ, ਥੈਂਕ ਯੂ ਸੋ ਮਚ। ਜੀ ਇੱਦਾਂ ਹੀ ਸਭ ਨੂੰ ਤੁਸੀਂ ਗਾਈਡ ਕਰਨਾ ਹੈ ਬਹੁਤ ਅੱਛਾ ਜੀ।
ਹਾਂਜੀ-ਹਾਂਜੀ, ਪਰ ਤੁਹਾਡੀ ਮੁਬਾਰਕਾਂ- ਬਹੁਤ ਬਹੁ ਬੇਨਤੀ ਤੁਹਾਡੀ, ਮੁਬਾਰਕਾਂ ਭਾਜੀ, ਗਾਲ-ਗੁਲ ਫੋਨ ਕਰਦੇ ਰਵਾਂਗੇ ਆਪਾਂ, ਇਕ ਦੁਜੇ ਕੋਈ ਗੱਲ ਨਹੀਂ ਭਾਜੀ ਆਪਾਂ। ਠੀਕ ਆ, ਹਾਂਜੀ ਚੰਗਾ ਭਾਜੀ ਸਤਿ ਸ੍ਰੀ ਕਾਲ ਜੀ।